ਹੈਲੋ,
ਹੈਲੋ ਸਤਿ ਸ਼੍ਰੀ ਅਕਾਲ ਬਾਈ।
ਸਤਿ ਸ਼੍ਰੀ ਅਕਾਲ ਬਾਈ, ਕਿਵੇਂ ਔ?
ਠੀਕ ਐ ਵਧੀਆ, ਤੁਸੀ ਦੱਸੋ?
ਕੁਛ ਨੀ ਵੀਰੇ ਬਸ ਬੈਠਾ ਹੀ ਸੀਗੇ, ਏਸੀ ਲਾਈ।
ਅੱਛਾ, ਏਂ ਹੁਨ ਤਾਂ ਸ਼ਾਮ ਹੋ ਗਈ ਹੁਨ ਤਾ ਏਸੀ ਬੰਦ ਕਰ ਦੇਣਾ ਚਾਹੀਦਾ ਹੈਗਾ।
ਨਹੀਂ ਵੀਰੇ ਗਰਮੀ ਦਾ ਨਾ ਟੈਂਪਰੇਚਰ ਹੀ ਇਹਨਾ ਵੱਧ ਗਿਆ।
ਹੂੰ ਗਰਮੀ ਤਾਂ ਹੈਗੀ ਐ ਇਹ ਗੱਲ ਮੰਨਦੇ ਆ ਟੈਂਪਰੇਚਰ ਤਾ ਹੈਗਾ, ਪਰ ਏਸੀ ਨਾਲੋਂ ਟੈਂਪਰੇਚਰ ਹੋਰ ਵੀ ਵੱਧ ਰਿਹਾ ਹੈਗਾ।
ਹੂੰ, ਐਂ ਹੁੰਦਾ ਏ ਨਾ ਬੀ। ਗਰਮੀ ਕਰਕੇ ਨਾ, ਬਾਹਰ ਨਿਕਲਿਆ ਜਾਦਾ ਨੀ ਹੈਗਾ। ਇਕ ਤਾ ਗਰਮੀ ਨੇ ਬਾਹਲਾ ਬੁਰਾ ਹਾਲ ਕਰਿਆ ਪਿਆ ਗਾ।
ਹੂੰ, ਅੱਛਿਆ।
ਹਾਂ, ਗਰਮੀ ਕਾਰਨ ਤਾ ਮਤਲਬ ਜੇ ਕੋਈ ਆਪਾਂ ਕੰਮ ਕਰਾਣ ਜਾਣਾ ਵੀ ਆ ਬਾਰ
ਨਹੀਂ ਪਰ ਇਹ ਨਹਾਉਣਾ ਜਰੂਰ ਚਾਹੀਦਾ ਹੈਗਾ ਜੇ ਆਪਾਂ ਘੱਟ ਨਹਾਉਣੇ ਆਂ, ਨਹਾਉਣੇ ਆ ਫਿਰ ਬਾਲੀ ਗਰਮੀ ਲੱਗ
ਹਾਂ ਵੀਰੇ ਇਹ ਤਾਂ ਹੈਗਾ ਗਾ, ਵੀ ਆਪਾਂ ਨੂੰ ਵੀ ਤਿੰਨ ਚਾਰ ਵਾਰੀ ਨਹਾਉਣਾ ਚਾਹੀਦਾ ਐ ਗਾ।
ਆਪਾਂ ਨੂੰ ਆਪ ਨੂੰ ਵੀ ਕੋਈ ਜਾਨਵਰ ਐ ਘਰੇ ਪਸ਼ੂ ਐ ਕੋਈ ਕੁੱਤਾ, ਬਿੱਲੀ ਜੋ ਵੀ ਐ ਹਨਾ। ਉਹਨੂੰ ਵੀ ਦੋ ਬਾਰ ਤਾਂ ਨਵਾਉਣਾ ਚਾਹੀਦਾ ਏ, ਗਰਮੀ ਚ। ਤੇ ਉਹਨਾਂ ਲਈ ਤੇ ਮੰਨ ਲਓ ਉਹਨਾਂ ਨੂੰ ਗਰਮੀ ਨੀ ਲੱਗਦੀ ਉਹਨਾਂ ਦੇ ਪਿੰਡਾਂ ਜਿਹਾ ਗਿੱਲਾ ਰਹਿੰਦਾ ਨਾਲੇ ਸਹੀ ਰਹਿੰਦੇ ਐ ਗੇ।
ਹੂੰ-ਹੂੰ,
ਵਿੱਚ-ਵਿਚ ਬੰਦੇ ਕਿ ਕਰਦੇ ਐ ਏ ਸੀ ਲਾ ਕੇ ਪਏ ਰਹਿੰਦੇ ਜਾਂ ਕੂਲਰ ਪੱਖਾ ਲਾ ਕੇ ਪਏ ਰਹਿੰਦੇ ਪਿੰਡੇ ਤੇ ਪਾਣੀ ਦਾ ਗਿਲਾਸ ਵੀ ਨੀ ਪਾਉਦੇ।
ਹਾਂ ਐਂ ਤਾਂ ਹੈਗਾ ਏ ਅ ਵਿੱਚ-ਵਿੱਚ ਹੁੰਦੀ ਐ ਜ ਜਨਤਾ ਅੱਧੀ ਜਿਹੜੀ ਨਹਾਉਂਦੀ ਨੀ ਗੀ।
ਕਿ ਮੰਨ ਲਓ ਐਂ ਹੁੰਦਾ ਕਿ ਮੰਨ ਲਓ ਆਪਾਂ ਨੂੰ ਪਸੀਨਾ ਆ ਗਿਆ। ਜਦੋ ਪਸੀਨਾ ਆ ਗਿਆ ਆਪਾਂ ਨੂੰ ਓਹਤੋ ਬਾਦ ਨਹਾਉਣਾ ਚਾਹੀਦਾ ਕਿਉਂਕਿ ਉਹ ਪਸੀਨਾਂ ਨਾ ਆਪਣੇ ਪਿੰਡੇ ਤੋ ਵੋਸ਼ ਹੋ ਜਾਂਦਾ। ਦੂਬਾਰਾ, ਜੇ ਆਪਾਂ ਨਹੀਂ ਨਹਾਉਂਦੇ ਉਹ ਹੌਲੀ-ਹੌਲੀ-ਹੌਲੀ-ਹੌਲੀ-ਹੌਲੀ ਵਾਪਸ ਸਕਿੰਨ ਦੇ ਵਿੱਚ ਰਜ ਜਾਂਦਾ ਐ ਗਾ। ਉਹ ਜਿਹੜੀਆਂ ਬਿਮਾਰੀਆਂ ਬਾਹਰ ਨਿਕਲਨੀ ਹੁੰਦੀਆਂ, ਉਹ ਵੀ ਵਾਪਸ ਫਿਰ ਸ਼ਰੀਰ ਚ ਆ ਜਾਂਦੀਆਂ ਹੈਗੀਆਂ।
ਹਾਂ,
ਹੂੰ,
ਗਰਮੀ ਕਾਰਨ, ਨਾਲ਼ੇ ਐ ਹੁੰਦਾ ਨਾ।
ਆਪਾਂ ਨੂੰ ਰੁਮਾਲ ਵਗੈਰਾ ਨਾਲ ਪੂਜਣਾ ਚਾਹੀਦਾ ਵਿੱਚ ਲੋਕ ਹੁੰਦੇ ਮੂੰਹ ਤੇ ਬਾਹਾਂ ਘਸਾਈ ਜਾਂਦੇ ਰਹਿੰਦੇ ਰੇ ਗੇ।
ਹਾਂ, ਇਹ ਤਾਂ ਹੈਗਾ ਐ। ਗਰਮੀ ਕਾਰਨ ਤਾਂ ਨਾ ਮਤਲਬ ਆਪਾਂ ਨੂੰ ਕੋਈ ਮਤਲਬ, ਲੋਕਾਂ ਨੂੰ ਬਥੇਰੀਆਂ ਬਿਮਾਰੀਆਂ ਲੱਗਦੀਆਂ ਜਦੋਂ ਹੁਣ ਬਾਹਰ ਵਗ ਜਾਂਦੇ ਨੇ। ਕਿਸੇ ਦਾ ਮਤਲਬ, ਖ ਰੋਟੀ ਖਾਣ ਨੂੰ ਜੀਅ ਨੀ ਕਰਦਾ ਆ। ਤੇ ਉਹਨਾਂ ਦਾ ਫੇਰ ਹਾਂ ਲੀਵਰ ਚ ਪ੍ਰੋਬਲਮ ਆ ਜਾਂਦੀ ਆ।
ਰਹਿ ਜਾਂਦੀ ਆ ਪਾਚਨ ਸ਼ਕਤੀ ਖ਼ਰਾਬ ਹੋ ਜਾਂਦੀ ਆ। ਲੀਵਰ ਚ ਗਰਮਾਇਸ਼ ਬੈਠ ਜਾਂਦੀ ਹੈਗੀ, ਬਾਕੀ ਫਿਰ ਏਂਏ। ਵੀ ਮੰਨ ਲਓ ਕਿ ਟੈਂਪਰੇਚਰ ਜ਼ਿਆਦਾ ਹੋਣ ਕਰਕੇ, ਬੰਦਾ ਬਾਜ਼ਾਰ ਵਗੈਰਾ ਵੀ ਨ੍ਹੀਂ ਜਾਂਦਾ।
ਹਂ। ਇਸ ਕਰਕੇ‌ ਮਤਲਬ ਜੇ ਗਰਮੀ ਕਰਕੇ ਤਾਂ ਮਤਲਬ ਐਂ ਵੀ ਜਿਹੜਾ ਜਿਹੜੇ ਬੰਦੇ ਨੇ ਖਾਣਾ ਖਾਣਾ ਹੁੰਦਾ ਮਤਲਬ ਰੋਟੀਨ ਦਾ ਉਹ ਵੀ ਨੀ ਖਾ ਸਕਦਾ ਅਗਲਾ।
ਹਂ, ਹਂ, ਹਂ ਸਹੀ ਗੱਲ ਐ।
ਹਰ ਇੱਕ ਬੰਦੇ ਦਾ ਭਾਰ ਆ। ਜਿਹੜਾ ਬੋਡੀ ਦਾ ਹੁੰਦਾ ਗਾ ਰੂਟੀਨ, ਉਹ ਵੀ ਖ਼ਰਾਬ ਹੋ ਜਾਂਦਾ। ਬੈਲੈਂਸ ਵਿਗੜ ਜਾਂਦਾ ਹੈਗਾ। ਤੇ ਗਰਮੀ ਕਾਰਨ ਇੱਕ ਸਕਿਨ ਵੀ ਟੈਨ ਹੋ ਜਾਂਦੀ ਐ। ਜਿਹੜੀ ਕਿ ਛੇਤੀ-ਛੇਤੀ ਜਾਂਦੀ ਨੀ। ਭਾਵੇਂ ਬੰਦਾ ਕਿੰਨੇ ਮਰਜੀ ਵਾਰ ਨਾਈ ਚੱਲੇ ਗਰਮੀ ਦੇ ਵਿੱਚ ਊ ਤਾਂ ਵੈਸੇ ਆਪਾਂ ਨੂੰ ਦੋ ਤੋਂ ਚਾਰ ਵਾਰ ਚੱਲ ਨਹਾਉਣਾ ਹੀ ਜ਼ਰੂਰੀ ਆ। ਚੱਲ ਸੁਬਾਹ-ਸ਼ਾਮ ਤਾਂ ਜ਼ਰੂਰੀ-ਜ਼ਰੂਰੀ ਹੈਗਾ। ਇੱਕ ਸੁ ਸੁਬਾਹ ਤੇ ਸ਼ਾਮ ਨੂੰ ਸੋਣ ਤੋਂ ਪਹਿਲਾਂ।
ਹਂ, ਹਂ।
ਓ ਕਹਿੰਦੇ ਐ ਨਾ ਪੰਦਰਾਂ ਪਈ ਸੀ ਜਿਆਦਾ ਯੂਜ ਕਰਦੇ ਜਦੋਂ ਬਾਹਰ ਆਉਂਦੇ ਫਿਰ ਆਪਣੇ ਸਕਿਲ ਤੇ ਜਲਣ ਜੀ ਹੁੰਦੀ ਹੈਗੀ। ਆਪਾਂ ਨੂੰ ਗਰਮੀ ਆ ਜਾਂਦੀ ਹੈਜੀ। ਹੁਣ ਜਿਹੜੇ ਲੋਕੀ ਏ ਸੀ ਚ ਘੱਟ ਰਹਿੰਦੇ ਹੈਗੇ। ਉਹਨਾਂ ਨੂੰ ਗਰਮੀ ਤਾਂ ਇਨੀ, ਇੰਨੀ ਗਰਮੀ ਮਹਿਸੂਸ ਨਈ ਹੁੰਦੀ। ਜਿਹੜੇ ਮੰਨ ਮੰਨ ਲਓ। ਏ ਸੀ, ਘਰੇ ਵੀ ਏ ਸੀ ਦਫਤਰ ਚ ਵੀ ਏਸੀ। ਤੇ ਆਪਣਾ ਗੱਡੀ ਚ ਵੀ ਏ ਸੀ। ਸਾਰਾ ਦਿਨ ਏ ਸੀ ਚ ਰਹਿਣਾ। ਉਹ ਬੰਦਾ ਇਦੀ ਮੰਨ ਲਓ ਕਿਨ ਕਹਿ ਲਓ ਜਾਂ ਬੰਦੇ ਦਾ ਹਂ। ਵਿੱਚ ਕਹਿ ਲਓ ਉਸ ਉਸ ਟਾਈਪ ਤੇ ਹੀ ਹੋ ਜਾਂਦਾ ਹੈ ਨਾ। ਤੇ ਬੰਦੇ ਦੀ ਸਹਿਣਸ਼ੀਲਤਾ ਉਸ ਟਾਈਪ ਦੀ ਹੋ ਜਾਂਦੀ ਐ ਕਿ ਬੰਦੇ ਤੋਂ ਮੰਨ ਲਓ ਗਰਮੀ ਸਹੀ ਨੀ ਜਾਂਦੀ ਬਾਅਦ ਚ।
ਹਾਂ, ਇਹ ਤਾਂ ਹੈਗਾ ਆ।
ਹਂ
ਓਵੇਂ ਜਾਇਜ਼ ਜਿਵੇਂ ਪਰ ਇੱਕ ਗੱਲ ਐ ਵੀ ਜੇ ਆਪਾਂ ਬੋਡੀ ਨੂੰ ਜਿਵੇਂ ਬਣਾ ਲਾਂਗੇ ਉਵੇਂ ਬਣ ਰਹਿੰਦੀ ਹੈ ਜੀ। ਬਾਕੀ ਐ ਵੀ ਹੈਗਾ ਵੀ ਗਰਮੀ ਦੇ ਵਿੱਚ ਤਾਂ ਹਨਾ। ਵੀ ਆਟੋਮੈਟਿਕਲੀ ਬੰਦਾ ਬਿਮਾਰਾਂ ਵਰਗਾ ਹੀ ਹੋਇਆ ਰਹਿੰਦਾ ਹੈਗਾ। ਹੁਣ ਏ ਸੀ ਚ ਜਿਹੜੇ ਬੰਦੇ ਰਹਿੰਦੇ ਨੇ, ਉਹ ਬਾਹਰ ਜਮਾ ਈ ਨ੍ਈ ਰਹਿ ਸਕਦੇ ਹੈਗੇ।
ਹਂ। ਸਹੀ ਗੱਲ ਐ।
ਹਂ। ਕਿਉਂਕਿ ਜਿਹੜੇ ਜ਼ਿਆਦੇ ਹੁੰਦੇ ਆ ਬੇਬੀ ਉਹ ਸੋਫਟ ਸਕਿਨ ਹੋ ਜਾਂਦੀ ਐ ਉਹਨਾਂ ਦੀ, ਜਾਂ ਉਹਨਾਂ ਦੀ ਬੋਡੀ ਜ ਉਵੇਂ ਗ ਗਰਮੀ ਇੰਨੀ ਉਹ ਨੀ ਕਰ ਸਕਦੀ ਪਸੀਨਾ। ਝੱਲ ਨੀ ਸਕਦੀ ਗਰਮੀ, ਝੱਲ ਸਕਦੀ ਉਵੇਂ ਬਣ ਜਾਂਦੀ ਹੈਗੀ ਆਪਣੀ ਬੋਡੀ। ਜਿਦੋਂ ਆਪਾਂ ਰਹਿਣ ਲੱਗ ਜਈਏ, ਕੁੱਛ ਫਿਰ ਐ ਹੁੰਦਾ ਵਾ ਬੀ ਜਦੋਂ ਆਪਾਂ ਗਰ ਏ ਸੀ ਚ ਬੈਠੇ ਰਹਿੰਣੇ ਆਂ, ਬੈਠੇ ਰਹਿੰਣੇ ਆਂ ਫਿਰ ਜਦੋਂ ਬਾਹਰ ਆਉਂਣੇ ਆਗੇ ਥੋੜੇ ਟਾਈਮ ਲਈ ਵੀ ਤਾਂ ਆਪਣੀ ਸਾਰੀ ਬੋਡੀ ਜਲਣ ਲੱਗ ਜਾਂਦੀ ਹੈ।
ਹਮ।
ਵੀ ਗਰਮੀ, ਗਰਮੀ 'ਚ ਲੈਣੀ ਔਖੀ ਹੋ ਜਾਂਦੀ ਹੈਗੀ ਵੀ, ਬਾਹ ਚਲੋ ਆਏ ਆਾਂ ਵੀ, ਏ ਸੀ ਵਾਲੇ ਕਮਰੇ ਦੇ ਵਿੱਚੋਂ ਹੀ ਨੀ ਬਾਹਰ ਨਿਕ ਜਾਂਦਾ, ਸ਼ੋਪਿੰਗ ਤਾਂ ਬੰਦਾ ਬਾਹਰ ਬਾਜ਼ਾਰ 'ਚ ਤਾਂ ਕੀ ਜਾਊਗਾ।
ਸਹੀ ਹੈ ਜੀ।
ਬਸ ਏਦਾਂ ਹੀ ਗਰਮੀ ਨੇ, ਸਾਰਿਆਂ ਦੇ ਬੁਰੇ ਹਾਲ ਕਰ ਰੱਖੇ ਆ ਵੀ
ਹਮ।
ਗਰਮੀ ਦੇ ਵਿੱਚ ਤਾਂ ਵਸ ਐ ਹੁੰਦਾ, ਵੀ ਮਤਲਬ ਜਿਹੜੀਆਂ ਐਨਰਜੀ ਦੇ ਡਰਿੰਕ ਹੁੰਦੀਆਂ ਨੇ ਜਾਂ ਠੰਡੀਆਂ, ਡਰਿੰਕਸ ਹੁੰਦੀਆਂ ਨੇ ਬਸ ਉਹੀ ਕੰਮ ਕਰਦੀਆਂ ਨੇ।
ਆਪਾਂ ਨੂੰ ਗਰਮੀ 'ਚ ਜ਼ਿਆਦਾ ਰਹਿਣਾ ਚਾਹੀਦਾ ਹੈਗਾ।
ਹਮ।
ਸਕੈਸ਼ ਵਗੈਰਾ ਬਣਾ ਕੇ ਪੀਣਾ ਚਾਈਦਾ, ਬ੍ਰਮੀ ਸ਼ੇਕ ਹੈ।
ਹਮ, ਗਰਮੀ ਦੇ ਵਿੱਚ ਡਰਿੰਕਸ ਹੀ ਜ਼ਿਆਦਾ ਕੰਮ ਕਰਦੀਆਂ ਨੇ, ਬੋਡੀ ਤੇ
ਹਮ ਹਮ, ਬਾਕੀ ਵੀ ਇਹ ਨਾ ਗਰਮੀ 'ਚ ਬਾਜ਼ਾਰ ਬਜ਼ੂਰ ਦਾ ਵੀ ਔਖਾ ਹੋ ਜਾਂਦਾ ਹੈਗਾ। ਮੰਨ ਲੋ ਸ਼ਾਮ ਨੂੰ ਹੀ ਬਾਜ਼ਾਰ ਭਰਦਾ ਹੈ, ਦੁਪਹਿਰੇ ਤਾਂ ਲੋਕ ਐਂ ਘਰੇ ਸ਼ਾਂਤੀ ਹੀ ਪ ਰਹਿੰਦੇ ਆ, ਬਾਜ਼ਾਰ ਸੁੰਨਾ ਹੁੰਦਾ ਦੁਪਹਿਰੇ, ਕੋਈ ਜਿਆਦਾ ਗਰਮੀ ਹੋਣ ਕਰਕੇ ਕੋਈ ਨੀ ਆਉਂਦਾ। ਬਸ ਇਕੱਲੇ ਜਵਾਕ ਕੇ ਇਹਨਾਂ ਨੂੰ ਗਰਮੀ 'ਚ ਛੁੱਟ ਹੋਈਆਂ ਟੈਕ ਦੇਣੀ ਨੀ ਗਏ, ਬਾਕੀ ਫ ਬੰਦੇ ਟੈਕ ਕੇ ਰਹਿੰਦੇ ਹੈਗੇ। ਬੱਚਿਆਂ ਨੂੰ ਗਰਮੀ ਲੱਗਦੀ ਵੀ ਘੱਟ ਹੈਗੀ, ਪਤਾ ਨੀ ਉਹੋ ਜਿਹੀ ਬਡ ਧੁੱਪੇ ਕਿਤੇ ਆ ਗ, ਕਿਤੇ ਵਗ ਗਿਆ, ਕਿਤੇ ਆ ਗ, ਕਿਤੇ ਬਾਗ ਗਿਆ, ਨਾ ਦਾ ਸਰੀਰ ਉਹੋ ਜਿਹਾ ਹੋ ਜਾਂਦਾ। ਹਮ। ਹਮ।
ਫਿਰ ਉਹਨਾਂ ਦੀ ਬੋਡੀ ਉਵੇਂ ਹੋ ਜਾਂਦੀ ਹੈ ਨਾ, ਜਿਵੇਂ ਉਹ ਫਿਰਦੇ ਰਹਿੰਦੇ ਨੇ।
ਹਮ ਸਹੀ ਹੈ, ਸਹੀ ਸਹੀ।
ਕੁਛ ਸਾਰਾ ਸਿਸਟਮ ਤਾਂ ਬੋਡੀ ਤੇ ਵੀ, ਮੇਨ ਚੱਲਦਾ ਰਹਿੰਦਾ ਵਾ। ਵੀ ਜੇ ਆਪਾਂ ਜੇ ਇਹਨੂੰ ਚੱਲਣ ਲਾਵਾਂਗੇ, ਗਰਮੀ ਤਾਂ ਚੱਲੂਗੀ ਜੇ ਆਪਾਂ ਜ਼ਿਆਦਾ ਸੋਫਟ ਰੱਖਾਂਗੇ ਤਾਂ ਉਵੇੇ ਰਹਿਣ ਲੱਗ ਜਾਂਦੇ ਹਨ।
ਸਹੀ ਹੈ।
ਬਸ ਇਦਾ ਵੈਸੇ ਹੁਣ ਗਰਮੀ ਦਾ ਸੀਜਨ, ਸਰਦੀਆਂ ਨਾਲੋਂ ਵਧੀਆ, ਮਤਲਬ ਹਰ ਇੱਕ ਬੰਦੇ ਨੂੰ ਪਸੰਦ ਨੀ ਆਉਂਦਾ ਹੈਗਾ। ਕਿਉਂਕਿ ਗਰਮੀ ਦੇ ਵਿੱਚ ਤਾਂ ਬੰਦਾ ਆਏ ਹੈ ਗਾ, ਵੀ ਬਸ ਏ ਸੀ 'ਚੋਂ ਬਾਹਰ ਨੀ ਨਿਕਲ ਨਿਕਲ ਸਕਦਾ, ਤੇ ਸਰਦੀਆਂ ਦੇ ਵਿੱਚ ਇਹ ਹੁੰਦਾ ਬੰਦਾ ਕੋਟ
ਨਹੀਂ ਨਹੀਂ ਗਰਮੀੀਆਂਆ ਹਜੇ, ਬੈ ਹੈ ਗਰਮੀਜ ਬੈਸਟ ਹੈ ਗਰਮੀ 'ਚ ਬੰਦਾ ਮੰਨ ਲਓ, ਆਏ ਹ ਅਹ ਲ ਲੈਟ ਨਾ ਉਹਓ, ਕੀ ਨ ਆਪਣਾ ਜੇ ਸਰਦੀ ਲੱਗੀ ਸਰਦੀਆਂ ਦਾ ਸੀਜ਼ਨ ਵਧੀਆ, ਸੋਰੀ ਕਿਉਂ ਮਨਲਬ ਸਰਦੀ ਲੱਗੀ ਬੰਦਾ ਇੱਕ ਕੋਟੀ ਵੱਧ ਪਾਲੂਗਾ, ਗਰਮੀ 'ਚ ਜੇ ਲਾਈਟ ਚਲੀ ਗਈ, ਬੰਦਾ ਕਰੂਗਾ ਕਿ? ਸਰਦੀਆਂ 'ਚ ਮਤਲਬ ਇੱਕ ਠੰਢ ਲੱਗੂਗੀ ਕੰਬਲ ਲਿਆਗਾ ਬੰਦਾ ਡਬਲ ਕਰ ਲੂਗਾ ਕੰਬਲ ਨੂੰ, ਪਰ ਸਰ ਜੇ ਗਰਮੀਆਂ 'ਚ ਗਰਮੀ ਲੱਗੀ, ਬੰਦਾ ਕੀ ਕਰੂਗਾ?
ਹਾਂ ਇਹ-ਇਹੀ ਤਾ ਕਰ ਇਸ ਕਰਕੇ ਤਾ ਮੈਂ ਕਹਿਣੀ ਹਾਂ ਵੀ ਸਰਦੀਆ ਤਾ ਬੈਸਟ ਹੁੰਦੀਆਂ ਨੇ ਗਰਮੀਆ ਨਾਉ।
ਹੂੰ
ਸਰਦੀਆਂ ਦੇ ਵਿੱਚ ਨਾਲੇ ਅਗਲਾ ਬੰਦਾ ਇੱਕ ਥਾਂ ਪਿਆ ਵੀ ਰਹਿੰਦਾ ਗਰਮੀ ਚ ਜੇ ਇੱਕ ਵਾਰੀ ਲੈਟ ਚਲੀ ਗਈ ਤਾਂ ਬੰਦਾ ਬੰ
ਤਾਂ ਕਈ ਕੀ ਘਰ ਇਹੋ ਜਿ ਆ ਮੰਨ ਲੋਓ ਮਹੀਨਾ-ਮਹੀਨਾ ਬਿਸਤਰੇ ਹੀ ਨਹੀਂ ਚੱਕਦੇ ਗੇ।
ਹਾਂ ਹਿੰਦੀ ਇਹ ਹੀ ਘਰ ਦੇ ਵੀ ਵਿੱਚ। ਸਰਦੀਆਂ ਦੇ ਵਿੱਚ ਵਧੀਆ ਹੁੰਦਾ ਗਰਮੀਆਂ ਨੇ ਤਾਂ ਬੁਰਾ ਹਾਲ ਕਰ ਦਿੰਦੇ ਆ ਲੋਕਾਂ ਦਾ। ਨਾਲੇ ਤਾ ਬੰਦਾ ਗ ਗਰਮੀਆਂ ਚ ਜਿੰਨਾ ਮਰਜੀ ਨਹਾ ਲਓ ਬੰਦਾ ਫੇਰ ਵੀ ਕਾਲਾ ਦਾ ਕਾਲਾ ਹੀ ਰਹਿੰਨੇ।
ਦਿਨੇ ਵੀ ਟੈਨ ਹੋ ਜਾਂਦੀ ਹੈਗੀ।
ਹੂੰ ਇੱਕ ਇਹ ਨਾ ਪਿੰਡਾਂ ਤੇ ਇੱਕ ਫੇਸ ਚਿਪ ਚਿਪਾ ਹੋ ਜਾਂਦਾ ਚਿਪ ਚਿੱਪਾ ਪਾ ਜਾ ਛੱਡੀ ਜਾਂਦਾ ਰਹਿੰਦਾ ਫੇਸ। ਹਮ ਆਪਾਂ ਮਤਲਬ ਕਿਨਾ ਮਰਜੀ ਟਿਸ਼ੂ ਪੇਪਰ ਨਾਲ ਜਾਂ ਮੰਨ ਲਓ ਆਪਾਂ ਕੱਪੜੇ ਦਾ ਕਿੰਨਾ ਮਰ ਸਾਫ਼ ਕਰੀ ਜੀ ਦੀ ਏ ਫੇਰ ਵੀ ਨਾ ਉਹੋ ਚਿਪ ਚਿਪਾ ਪਨ ਜਾ ਛੱਡੀ ਜਾਂਦਾ ਰਹਿੰਦਾ ਹੈ ਉਹ।
ਵੀ ਜਿੰਨਾ ਮਰਜ਼ੀ ਆਪਾਂ ਉਹ ਨਾ ਨਹਾ ਲਏ ਜਾਂ ਜਿੰਨਾ ਮਰਜੀ ਆਪਾਂ ਸਾਫ਼ ਕਰੀ ਜਾਈਏ। ਤਾਂ ਵੀ ਆਪਣਾ ਜਿਹੜਾ ਹੈਗਾ ਗਾ ਸ਼ਰੀਰ ਚਿਪ-ਚਿਪ ਕਰਨ ਨੂੰ ਨੀ ਹਟਦਾ ਹੈਗਾ।
ਹਾਂ।
ਫੇਰ ਇਹਦੇ ਨਾਲ ਹੀ ਐ ਹੁੰਦਾ ਵੀ ਬੰਦੇ ਨਾਲ ਤਾਂ ਇਰੀਟੇਸ਼ਨ ਬਾਲੀ ਹੁੰਦੀ ਹੈਗੀ।
ਹਾਂ ਨਹਾ ਨਾ ਕੇ ਤਾਂ ਹੀ ਲੱਗਦਾ ਹੁੰਦਾ ਵੀ ਜਿਵੇਂ ਆਰਾਮਦਾਰੀ ਹੈਗੀ।
ਹਾਂ
ਜਿਵੇਂ ਬੰਦੇ ਨੂੰ ਠੰਡੀਆਂ ਚ ਇੰਨਾ ਜ਼ਦਾ ਖਾਣ ਚਾਹੀਆਂ ਗਰਮੀ ਚ ਮਨ ਇੰਨੀਆਂ ਵੀ ਨਹੀਂ ਖਾਣੀਆਂ ਚਾਹੀਦੀਆਂ ਜ਼ਿਆਦਾ ਵੀ ਮੰਨ ਲਓ ਵੀ ਜ ਆਪਣਾ ਸਰਦੀ ਚ ਔਖਾ ਕਰ ਮੰਨ ਲਓ ਹਫ ਤੇ ਜ ਦੋ ਵਾਰ ਜਾਂ ਤਿੰਨ ਵਾਰ ਤਾਂ ਗੋੰਦ ਕਤੀਰਾ ਲੈਣਾ ਚਾਹੀਦਾ ਹੈ ਇੱਕ ਗਲਾਸ ਰੋਜ਼ ਦਾ ਨਿੰਬੂ ਬੂ ਪੀਣੀ ਚਾਹੀਦਾ ਹੈਗਾ ਤਾਂ ਕੇ ਆਪਣਾ ਪਾਚਨ ਸ਼ਕ ਤੀ ਵੀ ਰਏਗਾ ਪੇਟ ਚ ਗਰਮਾਇਸ਼ ਵੀ ਨਾ ਬੈਠੇ। ਤੇ ਇੱਕ ਹਫ਼ਤੇ ਚ ਦੋ ਦਿਨ ਜੂਸ ਜ਼ਰੂਰ ਪੀਣਾ ਚਾਹੀਦਾ ਹੈਗਾ ਹਲਕਾ ਜੂਸ। ਠੀਕ ਹੈ, ਉਹ ਨਾ ਆਪਣੇ ਬੋਡੀ ਜਿਹੜੇ ਮੰਨ ਲੋ ਗਰਮੀ ਕਰ ਗਰਮੈਸ਼ ਬੈਠੀ ਹੁੰਦੇ ਯਾ ਮੰਨ ਲਓ ਲੋ ਬੇਲੋੜੀ ਦੇ ਤੱਤ ਹੁੰਦੇ ਨੇ ਉਹ ਵਾਸ਼ ਹੋਏੰਗੇ ਬੋਡੀ ਵਾਸ਼ ਹੋ ਜਾਂਦੀ ਹੈਗੀ। ਰੋਟੀਨ ਟਾਈਪ ਹੋਣਾ ਚਾਹੀਦਾ ਮੰਨ ਲਓ ਇੱਕ ਦਿਨ ਸ਼ੇਕ ਆ ਲੈ ਲਿਆ ਯਾ ਜੂਸ ਲੈ ਲਿਆ ਦੂਸਰੇ ਦਿਨ ਆਪਣਾ ਅਹ ਗੋਂਦ ਕਤੀਰਾ ਲੈ ਲਿਆ ਹੈਨਾ ਤੀਸਰੇ ਦਿਨ ਨਿੰਬੂ ਲੈ ਲਿਆ ਫੇਰ ਆਏ ਰੂਟੀਨ ਚ ਇੱਕ-ਇੱਕ ਦਿਨ ਦਾ ਅਸਾਂ ਨੂ ਛੱਡ ਕੇ ਆ ਉਹ ਚੀਜ਼ ਨੂੰ ਆਪਾਂ ਨੂੰ ਕੰਟੀਨਿਊ ਕਰਨਾ ਚਾਹੀਦਾ।
ਹਾਂ ਇੱਕ ਗਰਲਜ਼ ਲਈ ਜਾਦਾ ਬੈਟਰ ਉਹ ਵੀ ਆ ਚੀਆ ਸੀਡਸ ਹੁੰਦੇ ਨੇ ਜਿਹੜੇ ਉਹ ਵੀ ਮਤਲਬ ਕਹਿੰਦੇ ਆ ਵੀ, ਵੀ ਗਰਲਸ ਲਈ ਵਧੀਆ ਹੁੰਦੇ ਨੇ ਗਰਮੀ ਦੇ ਵਿ
ਚਲੋ ਹਾਂ ਚਲੋ ਠੀਕ ਹੈ ਵੀਰੇ। ਗਰਮੀ ਵਲੀ ਮੈਂ ਵੀ ਨੋਨ ਜਾਂਦਾ ਸੀਗਾ ਮਹਾ ਚੁੱਕਣਾ ਫੋਨ ਆਇਆ ਚੱਕ ਲਿਆ ਮੈ ਕਹਾ ਨਹੀਂ ਆਇਆ ਕੀ ਗੱਲ ਕਰਨੀ ਆ, ਠੀਕ ਆ ਬਾਈ ਸਸ ਸ੍ਰੀ ਕਾਲ।
ਠੀਕ ਆ ਸਤਿ ਸ਼੍ਰੀ ਅਕਾਲ।